ਕੈਸਾ ਲਗਾ? ਹੈਲੋ।
ਤੂੰ ਫੋਨ ਕਿਉਂ ਨੀ ਕਰਦੀ ਮੈਨੂੰ ਕਦੀ ਵੀ।
ਕਰਨ ਤੇ ਡਈ ਸੀ ਤੂੰ ਚੁੱਕਿਆ ਈ ਨੀ।
ਨਈ ਮਿਨੂੰ ਫੋਨ ਆਇਆ
ਮੈਂ ਕੀਤਾ ਤੂੰ ਚੁੱਕਿਆ ਨੀ।
ਪਾਗਲ ਐਆਂ ਮੈਂ ਤੂੰ ਫੋਨ ਕਰੇਗੀ ਔਰ ਮੈਂ ਨਈ ਚੁੱਕੂੰਗੀ। ਏਦਾਂ ਹੋ ਸਕਦਾ ਆ।
ਮਿਨ ਪਤਾ ਮੈਂ ਵੀ ਪਤਾ ਤੂੰ ਨਈ ਚੁਕਿਆ।
ਆਹ ਹ ਵੇਖ ਵੇਖ ਤੂੰ ਵਿਸ਼ਵਾਸ ਵੀ ਨੀ ਕਰ ਰੀ, ਉਤੋਂ ਕੈਂਦੀ ਹਾਂ ਤੂੰ ਨਈ ਚੁੱਕਿਆ, ਤੂੰ ਨਈ ਚੁੱਕਿਆ।
ਮੈਨੂੰ ਨੀ ਪਤਾ।
ਕੱਲ ਕੱਲ ਨਾ ਏਦੇ ਨਾਲ ਵੀ ਈਤਰਾ ਹੋਇਆ, ਮੈਂ ਏ ਨੂੰ ਬੋਲਿਆ ਮੈਂ ਫੋਨ ਕਰ ਰੀ ਆਂ ਹਾਂ। ਤੇ ਮੈਂ ਏਧਰੋਂ ਫੋਨ ਕੀਤਾ ਓਧਰੋਂ ਓਨੇ ਚੁੱਕਿਆ ਨੀ, ਈਧਰੋਂ ਦੀ ਪੂਰੀ ਰਿੰਗ ਜਾ ਰੀ ਸੀ। ਮੇਰਾ ਦਮਾਗ਼ ਖਰਾਬ ਹੋ ਗਿਆ ਮੈਂ ਬੋਲਿਆ ਮੈਂ ਫੋਨ ਕੀਤਾ ਤੂੰ ਨੀ ਚੁੱਕੋ, ਓ ਕੈਂਦਾ ਮ ਫੋਨ ਆਇਆ ਈ ਨੀ, ਫੋਨ ਆਇਆ ਈ ਨੀ। ਮੈਂ ਕਿਆ ਨਈ ਮੈਂ ਕੀਤਾ, ਮੈਂ ਕਿਆ ਰਿੰਗ ਜਾ ਰੀ ਸੀ। ਕੈਂਦਾ ਨਈ ਆਇਆ ਸੱਚੀ। ਫੇਰ ਏਨਾਂ ਨੇ ਵੀ ਮੈਨੂੰ ਕਿਆ ਕਰ ਸ਼ੈਦ ਟਾਵਰ ਦੇ ਚੱਲਦੇ ਦਿੱਕਤ ਹੋ ਰੀ ਹੋਉਗੀ ਸਿਗਨਲ ਦੀ। ਹੁਣ ਲੱਗਦਾ ਹੁਣ ਅੱਜ ਵੀ ਵਈ ਪ੍ਰੋਬਲਮ ਹੋ ਰੀ ਐ, ਇਸੀ ਲੀਏ ਹੁਣੇ ਤੁਰੰਤ ਥੋੜੀ ਦੇਰ ਪੈਲਾਂ ਮੈਨੇ ਨਾਲ ਏ ਹੋ ਚੁੱਕਿਆ ਵਾ। ਮੈਂ ਬਾਈ ਨੂੰ ਫੋਨ ਕੀਤਾ ਸੀ ਨਾ ਤੇ ਓਦੇ
ਹੁਣ ਨਈ ਲੱਗਿਆ ਸੀ, ਏਤਰਾਂ ਈ ਹੁੰਦਾ ਵਾ।
ਹੋ ਸਕਦਾ ਵਾ। ਹੈਂ
ਤੈਨੂੰ ਮੇਰੀ ਆਵਾਜ ਸਈ ਜਾਂਦੀ ਆ, ਕਿ ਕੱਟ ਕੱਟ ਕੇ ਆਉਂਦੀ ਆ।
ਨਈ ਠੀਕ ਓਣ ਡੀ ਆ।
ਠੀਕ ਆਉੰਦੀ ਆ ਨਾ, ਓਨੂੰ ਫੋਨ ਕੀਤਾ ਸੀ ਨਾ।
ਕੀ ਆ।
ਕੀ ਕਰੀਏ ਬਸਤੀ 'ਚ ਟਾਵਰ ਦੀ ਇੰਨੀ ਦਿੱਕਤ ਨਾ ਕੋਈ ਟਾਵਰ ਈ ਨੀਂ
ਕਦੀ ਕਦੀ ਵਿੱਚ ਕੱਟਦੀ ਆ। ਤੇ ਚੰਗੇ ਵਾਲੀ ਸੁਨ ਲਓ ਜਗਾ ਟਾਵਰ ਫੜਦਾ ਵਾ।
ਹੈਂ ਤੇ ਵਿੱਚ ਵਿਚ ਕੱਟਣ ਡਿਆ ਹੀ।
ਹਾਂ ਫੋਟੋ ਨੀ ਕਰਾਉਣੀ ਆ। ਏ ਆਹਰ ਨੇ ਏ। ਏਨਾਂ ਨੂੰ ਤੇ ਬਸ ਲੱਗਦਾ ਘੁੰਮਣ ਨਿਕਲ ਜੀਏ ਛੇਤੀ ਨਾਲ ਘੁੰਮਣ ਨਿਕ ਨਿਕਲ ਜੀਏ ਛੇਤੀ ਨਾ ਕਿਤੇ ਵੀ। ਚੱਲੇ ਕਿਤੇ ਨੀ ਆ ਓ ਨਾ ਓ ਫੋਮ ਫੋਮ ਜਮਾ ਨੀ ਨਾ ਕੀਤਾ ਏ ਫੋਟੋ ਬਾਕ
ਤੇ ਫੋਟੋਆਂ ਕਿੱਥੇ ਆ ਕਿੰਨੇ ਕਿੰਨੇ ਚਿਰਾਂ ਦੀਆਂ ਫੋਟੋਆਂ ਖਿਚਾਈਆਂ ਹੋਈਆਂ ਵਾ। ਖ਼ਤਮ ਹੋ ਜਾਂਦੀਆਂ ਵਾ ਤੇ ਫੋਟੋ ਮੈਂ ਕਿਆ ਕਰਾ ਲਾ ਤੇ ਫੋਰਮ ਜਮਾ ਕਰ, ਤੇ ਪਤਾ ਨੀ ਘਰ ਚ ਸਭ ਨੇ ਹੁਣ ਕੀਤਾ ਜਮਾ ਕੀ ਨਹੀਂ ਕੀਤਾ ਤੇ ਮੈਂ ਕਿਹਾ ਫੋਮ ਤੇ ਮੈਨੂੰ ਕਹਿਣ ਡਏ ਬਾਕੀ ਮੈਂ ਹੋ ਕੇ ਆਵਾਂ ਤੇ ਮੈਂ ਕਿਹਾ ਕਿ ਰੁਕ ਜਾ ਫੋਟੋ ਖਚਾ ਕੇ ਕੱਢਾ ਲਾ ਮੈਂ ਵੀ ਫ੍ਰਰੀ ਹੋਵਾਂ ਤੇ ਬਾਬੂ ਚੁੱਕ ਕੇ ਮੈਂ ਬਾਹਰ ਘੁੰਮਣ ਘੁੰਮ ਰਹੀ ਹਾਂ ਬਾਬੂ ਦੀ ਦਾਦੀ ਉੱਤੇ ਹੈਗੀ ਨਈ ਸੀ ਸਭ ਲੱਭ ਰਹੇ ਬਾਬੂ ਦੀ ਦਾਦੀ ਕਿੱਥੇ ਬਾਬੂ ਦੀ ਦਾਦੀ ਕਿੱਥੇ ਗਈ ਦਾਦੀ ਕਿੱਥੇ ਗਈ ਮੈਂ ਵੀ ਸੋਚਿਆ ਮੈਂ ਵੇਖਿਆ ਦਾਦੀ ਤਾਂ ਦੁੱਧ ਲੈਣ ਗਈ ਸੀ ਹਰੇਣੀ ਕਹਿੰਦੇ ਦਾਦੀ ਨੀ ਆ ਦਾਦੀ ਨੀ ਹੈ ਘਰ ਚੇ ਇਹਨੇ ਖ਼ਤਰਨਾਕ ਏ ਸਾਰੇ ਮੈਂ ਸੋਚਿਆ ਬਾਗੜ ਬਿੱਲਾ ਸਾਡਾ ਸੌ ਗਿਆ ਪਤਾ ਕੀ ਨੀ ਮੋਡੇ ਲੱਗ ਗਿਆ ਹਾਂ
ਇੱਕ ਦਮ ਮੇਰੇ ਮੋਢੇ ਲੱਗ ਗਿਆ ਹਾਂ ਸ਼ਾਇਦ ਆ ਰਿਹਾ ਵਾ ਇਸ ਲੀਏ ਮਜ਼ਾ ਇਸ ਲਈ ਚੁੱਪ ਨਾ ਮੇਰੇ ਮੋਢ ਮੌਢੇ ਲੱਗਿਆ ਹੋਇਆ ਵਾ ਸ਼ਾਂਤ ਤੇ ਮੈਂ ਸੋਚਿਆ ਲਗਦਾ ਸੌ ਗਿਆ ਅਚਾਨਕ ਆ ਮੁੰਡੀ ਹਲਕੇ ਚ ਕਮਾ ਕੇ ਵੇਖੀ ਤੇ ਇਕਦਮ ਅੱਖਾਂ ਵੱਡੀਆਂ ਵੱਡੀਆਂ ਕਰਕੇ ਇਧਰ ਉਧਰ ਵਿਖ ਰਿਆ ਵਾ
ਹਵਾ ਹੁਵਾ ਚੱਲਣ ਡ ਉਹਨੂੰ ਚੰਗਾ ਲੱਗਣ ਡਿਆ ਹੋਣਾ
ਹਵਾ ਤੇ ਨਹੀਂ ਆ ਹਲਕੀ ਫੁਲਕੀ ਜਿ ਆ ਮਾੜੀ ਮੋਟੀ ਜਿਹੀ
ਉਨੀ ਜ਼ਿਆਦੀ ਕੁਛ
ਮਜ਼ਾ ਆਉਂਦਾ ਹੋਣਾ ਓਹਨੂੰ ਟਹਿਲਣ 'ਚ ਇਦਾ ਰੰਗ ਬਰੰਗੀਆਂ ਚੀਜ਼ਾਂ ਦੇਖਣ ਡਿਆ ਹੋਣ ਗੀਆ।
ਪਰ ਇਹ ਚਾਹੁੰਦਾ ਵਾ ਕਿ ਮੈਂ ਬਾਹਰ ਘੁੰਮਾਂ ਫਿਰਾਂ ਨਾ। ਇਹਦੀ ਤੇ ਆਦਤ ਹੀ ਆ ਘੁਮਣ ਦੀ।
ਥੋੜਾ ਵੱਡਾ ਹੋਜੂਗਾ ਤੇ ਫਿਰ ਨਿਕਲ ਜਿਆ ਕਰੂਗਾ ਆਪੇ। ਇਨੇ ਤੇ ਜਾਇਆ ਕਰਨਾ ਉੱਤੇ। ਇਹ ਜਾਇਆ ਕਰੂਗਾ ਉੱਤੇ।
ਹਾਂ, ਉੱਤੇ ਤੇ ਮੈਂ ਜਾਣਾ ਈ ਆ ‌, ਉੱਤੇ ਤੇ ਉਹ ਵੀ ਜਾਂਦੀ ਹੁੰਦੀ ਸੀ। ਕਦੇ ਕਦੀ ਨੀ ਜਾਂ
ਜਾਊਗਾ ਚੀਜ਼ਾਂ -ਚੂਜ਼ਾਂ ਤੋੜੂਗਾ, ਉਨਾਂ ਦੀਆਂ।
ਆ -ਆ -ਆ ਪਿੰਦਾ ਤੜਫ ਦਾ ਪੂਰਾ। ਇਕਦਮ ਤੜਫ ਤੇ।
ਤਾਂ ਫੇਰ ਜਾਕੇ ਬਹਿ ਜਾਂਦਾ ਵਾ ਤੇ ਬੱਚਾ ਖੇਡਦਾ ਫਿਰਦਾ ਵਾ ਕੇ ਨਹੀਂ।
ਹੂੰ
ਹੁਣ ਲੱਗਦਾ ਬਹੁ ਪਾਲਣਾ ਮਤਲਬ ਇੱਕ ਵੱਡੇ ਵੀ ਹੁੰਦੇ ਆ, ਨਿੱਕੇ ਨੂੰ ਪਾਲਣਾ ਬਹੁਤ ਔਖਾ ਵਾ।
ਹਾਂ, ਦੋਵੇਂ ਇਕੋ ਰਹਿਣੇ ਚਾਹੀਦੇ ਆ।
ਇੱਕ ਸਿੱਧਾ ਵੱਡੇ ਨੂੰ ਪਾਲੋ ਉਹ ਅਲੱਗ ਗੱਲ ਹੁੰਦੀ ਕਿਉਂਕਿ ਕਿਤੇ ਜਾਣ ਦੀ ਟੈਨਸ਼ਨ ਨਹੀਂ, ਕਿਤੇ ਆਉਣ ਦੀ। ਟੈਨਸ਼ਨ ਨੀ, ਕਿਸੇ ਨੂੰ ਟਾਈਮ ਨਾ ਕਿਤੇ ਕਲਾਉਣ ਦੀ ਟੈਨਸ਼ਨ ਨੀ। ਕੁਛ ਨੀ, ਤੇ ਇਨਸਾਨ ਦਾ ਸਭ ਹੋ ਜਾਂਦਾ ਵਾ, ਹੁਣ ਇੱਕ ਦੇ ਨਾਲ ਦੂਸਰੇ ਤੱਕ। ਕਰਨਾ ਨੂੰ ਬਹੁਤ ਦਿੱਕਤ ਹੋਣ ਲੱਗਦੀ ਆ। ਟੈਮ ਨਾਲ ਛੱਡ ਕੇ ਆਓ, ਲੈ ਕੇ ਆਓ, ਓਦੀ ਕੋਪੀਆਂ -ਕਿਤਾਬਾਂ ਸਜਾਓ ਓਦੀਆਂ ਵੇਖੋ, ਲਿਖਿਆ ਵਾ ਨਈ ਲਿਖਿਆ ਵਾ ਪੜ੍ਹਨ ਡਿਆ, ਕਿ ਨਈ ਇਨਾ ਕੁਛ
ਅੱਛਾ ਪਰ ਓ ਤੇ ਇੱਕਦਮ ਰੱਬ ਪੜਾਈ ਸਾਰੀ
ਜਾਣਾ ਉਹਨੇਂ ਟੂਸ਼ਨ ਪੀ ਦੋ ਤ ਜਾਣਾ ਨਵੇ ਵਡੇ।
ਅਰੇ ਮੈਂ ਓਹੀ ਆ ਕੀ ਮੈਂ ਸੋਚਿਆ ਹੁਣੇ ਗੱਲ ਕਰ ਲੈਂਦੀ। ਪਰ ਪਹਿਲਾਂ ਉਹਦੀ ਭੂਆ ਹੀ ਤੁਹਾਨ ਨਾਲ ਗੱਲ ਕੀਤੀ ਹੋਈ ਸੀ ਤੇ ਕਹਿੰਦੀ ਸੀ ਮੈਂ ਛੱਡ ਕੇ ਆ ਜਾਉਂਗੀ ਉਹਨੂੰ ਜਾ ਕੇ ਤੇ ਹੁਣ ਉਹ ਨਹੀਂ ਆ ਤੇ ਹੁਣ ਉਹ ਕਹਿੰਦਾ ਕਿ ਗੱਲ ਤੇ ਕੀਤੀ ਹੋਈ ਆ ਕਰਾ ਦੇ। ਮੈਂ ਕਿਹਾ ਗੱਲ ਕੀਤੀ ਹੋਈ ਕਿੱਦਾਂ ਕਰਾ ਦੂੰਗੀ, ਮੈਂ ਗੱਲ ਕਰਕੇ ਆਉਂਗੀ। ਸਾਡੀ ਛੱਡੂਗੀ ਡਾਇਰੈਕਟ ਕਿੱਦਾਂ ਭੇਜ ਦੂੰਗੀ, ਕੈਂਦਾ ਹਾਂ ਏਹ ਤੇ ਗੱਲ ਹੈਗੀ ਆ। ਤੇ ਜਾ ਕੇ ਕਰ ਲਈਂ। ਤੇ ਮੈਂ ਸੋਚਿਆ ਹੀ ਉੱਧਰੋਂ ਦੀ ਮੈਂ ਹੋ ਕੇ ਆਉਂਦੀ ਆ, ਤੇ ਮੈਂ ਗੱਲ ਕਰ ਲੈਂਦੀ ਹਾਂ ਜਾ ਕੇ ਤੇ ਫਿਰ ਮੈਂ ਆਈ ਤੇ ਮੈਂ ਫੋਨ ਆ ਗਿਆ ਤੇਰਾ ਤੇ ਮੈਂ ਕਿਆ ਚੱਲ ਪਹਿਲਾਂ ਮੈਂ ਗੱਲ ਕਰ ਲੈਂਦੀ ਆਂ। ਤਰ ਤੇਰਾ ਇੰਤਜ਼ਾਰ ਕੀਤਾ, ਤੂੰ ਨਹੀਂ ਕੀਤਾ ਤੇ ਮੈ ਸੋਚਯਾ ਪਤਾ ਨੀ ਕਿੱਥੇ ਗੈਬ ਹੋ ਗਈ।
ਮੈਂ ਕਿਤੇ ਗੈਬ ਨਈ ਹੋਈ ਮੈਂ ਤੇ ਕੀਤਾ। ਪਹਿਲਾਂ ਮੈਂ ਓਹਨੂੰ ਫੋਨ ਕੀਤਾ ਸੀ ਤੇ ਓਹ ਕਹਿੰਦਾ ਮੈਂ ਉੱਤੇ ਆਂ, ਥੱਲੇ ਜਾਊਂਗਾ ਤੇ ਗੱਲ ਕਰਾਊਂਗਾ।
ਅੱਛਾ, ਹਾਂ-ਹਾਂ।
ਹੂੰ, ਓਦੋਂ ਵੀ ਤੇ ਓਹਨਾਂ ਨੇ ਐ ਈ ਕੀਤਾ।
ਮੈਂ ਨਾ ਤੈਨੂੰ ਜਦੋਂ ਮੈਂ ਸ਼ਾਮ ਨੂੰ ਕਿਹਾ ਨਾ ਕਿ ਕਰ ਲੈ ਤੇ ਤੂੰ ਕਿਹਾ ਮੈਂ ਕੰਮ ਕਰਨ 'ਚ ਚੱਲੀਆਂ ਉਹਦੇ ਬਾਅਦ ਮੈਂ ਵੀ ਚੱਲ ਗਈ ਸੀ। ਮੈਂ ਰੋਟੀਆਂ ਪਕਾਈਆਂ, ਰੋਟੀਆਂ ਪਕਾ ਕੇ ਫਿਰ ਮੈਂ ਕਿਚਨ ਚਨ ਪੂਰੀ ਸਾਫ ਕੀਤੀ। ਤੇ ਅੱਜ-ਕੱਲ ਮੈਂ ਕੀ ਕਰਦੀ ਆਂ ਨਾ ਅੱਜ-ਕੱਲ ਸਵੇਰ ਦਾ ਪੋਛਾ-ਪੋਛੀ ਦਾ ਕੰਮ ਐਨਾ ਹੁੰਨਾ ਜਿੰਨਾ ਵੀ ਡਸ ਟਿੰਗ ਕਾ ਓਹ ਮੈਂ ਅੱਜ-ਕੱਲ ਰਾਤ ਨੂੰ ਕਰ ਦੇਂਦੀ ਆਂ ਤੇ ਸਵੇਰੇ ਮੈਨੂੰ ਹੁਨ ਕੀ ਰਹਿ ਜਾਂਦਾ ਵਾ ਬੇਡਸ਼ੀਟ ਸਾਫ਼ ਕਰੋ, ਝਾੜੂ ਮਾਰੋ, ਪੋਛ ਪਾਣੀ ਹੈਗਾ ਪੁੱਛ ਮਾਰੋ ਨਹੀਂ ਮੂੜ ਤੇ ਨਾ ਮਾਰੋ। ਸਿਰਫ ਰੋਟੀ ਬਣਾਓ, ਭਾਂਡੇ ਧੋਓ ਨਾਓ। ਤੇ ਕਿੰਨਾ ਕੰਮ ਰਹਿ ਜਾਂਦਾ। ਸਿਰਫ ਮਤਲਬ ਸਿਰਫ ਝਾੜੂ ਸਮਜ ਤਾਂ ਸਿਰਫ ਝਾੜੂ ਦਾ ਹੀ ਰਹਿ ਜਾਂਦਾ ਵਾ। ਝਾੜੂ ਕਰੋ ਨਾਓ ਹੁਣ ਭਾਂਡੇ ਰੋਟੀ ਬਣਾਓ। ਤੇ ਮੈਨੂੰ ਫਿਰ ਕੰਮ ਹਲਕਾ ਰਹਿੰਦਾ ਵਾ। ਹੋਰ ਪਹਿਲਾਂ ਮੈਂ ਸ ਅਰੇ ਨਈ, ਪਰਸੋਂ ਵੀ ਨਈ ਆਇਆ ਕ ਪਰਸੋਂ ਹਾ ਪਰਸੋਂ ਨਹੀ ਆਇਆ ਸੀ ਤੇ ਕੱਲ ਵੀ ਨਈ ਕੱਲ ਨਈ ਆਇਆ ਸੀ ਤੇ ਨਈ ਭਰਿਆ ਗਿਆ। ਤੇ ਅੱਜ ਵੀ ਬਹੁਤ ਕਮਤੀ ਆਯਾ। ਮੈ ਐਨੂੰ ਓਹੀ ਤੇ ਕਿਹਾ ਮੈਂ ਖਾ ਪਾਣੀ ਤੇ ਚਲਦੀ ਮੇਰੀ ਕੁੜੀ ਦੀ ਪੜ੍ਹਾਈ ਪੂਰੀ ਖ਼ਰਾਬ ਗਈ। ਮੈਂ ਕਿਹਾ ਇੱਕ ਦਮ ਦਿਕੱਤ। ਮੈਂ ਕਿਹਾ ਕੁੱਛ ਵੀ ਕਰਾਂ ਮੈਂ ਤੇ ਮੈਨੂੰ ਨਾਗਾ ਕਰਵੋਣਾ ਹੀ ਪੈਂਦੈ ਕੱਪੜੇ ਧੋਣ ਜਾਣਦੇ ਚੱਲਦੀ ਨਈ।
ਤੇ ਓਹ ਵੀ ਚੰਗਾ ਕਿ ਫੇਰ ਵੀ ਤੇ ਔਣ ਆ ਗਿਆ ਵਾ। ਨਹੀਂ ਹੁੰਦਾ ਨਹੀਂ ਹੁੰਦਾ ਵਾ। ਮਾੜਾ ਚੁੰਨੀ-ਮੁੰਨੀ ਬੋਲਦੀ ਏ। ਤੇ ਪਾਣੀ ਦੀ ਕਿੰਨੀ ਦਿੱਕਤ ਐ, ਕਹਿੰਦਾ ਪੈਸੇ
ਤੇ ਉਹਨਾਂ ਨੇ ਤੇ ਸਭ ਨੇ ਤੇ ਪਾਣੀ ਦੀ ਜਗ੍ਹਾ ਲ ਲਈਆਂ ਵਾ ਮੋਟਰਾਂ
ਹਾਂ-ਹਾਂ ਪੂਰੀ ਬਸਤੀ ਨੇ ਤਾਂ ਹੁਨ ਲੈ ਲਿਆ ਪਾਣੀ ਹਾਂ, ਬਸ ਅਹੀ ਰਹਿ ਗੇਆਂ, ਪਤਾ ਨੀ ਹੁਨ
ਤੇ ਐਹਨਾਂ ਨੇ ਪਾਣੀ ਦੀ ਜਗ੍ਹਾ ਮੋਟਰ ਖਰੀਦੀ ਏ।
ਨਹੀਂ ਨੋ ਉਹਦੇ ਸਣ ਬਾਕੀ
ਉਹ ਤੇ ਗੱਲ ਆ। ਪਾਣੀ ਦੇ ਬਿਨਾਂ ਤੇ ਬਹੁਤ ਦਿੱਕਤ ਆ ਸਾਰੇ ਕੰਮ ਹੀ ਤੇ ਪਾਣੀ ਦੇ
ਆ ਫਿਰ ਮੁਸੀਬਤ ਹੁੰਦੀ ਆ। ਬਿਜਲੀ ਪਾਣੀ ਤੋਂ ਬਿਨਾਂ ਗੁਜ਼ਾਰਾ ਵਾ ਇਨਸਾਨ ਦਾ ਬੋਲ ਤੇ ਚਾਹੀਦਾ ਹੀ ਆਦਮੀ ਨੂੰ ਬੱਸ ਏਨਾ ਪੈਪ ਦਾ ਕਨੈਕਸ਼ਨ ਨੀ ਜੌ ਥੋੜਾ ਪੁਠਾ ਸਿੱਧਾ ਵਾ ਤਿੰਨ ਪਲੇਟ ਵਾਲਾ ਹਮ ਹੋਇਆ ਕੀ ਆ ਨਾ ਜਿਹੜਾ ਮੇਨ ਕਨੈਕਸ਼ਨ ਹੈ ਨਾ। ਜਿੱਥੋਂ ਦੀ ਪਾਣੀ ਜਦ ਪਹਿਲਾਂ ਵੜਦਾ ਵਾ ਉਹਦੇ 'ਚ ਉਤਲਿਆਂ ਦਾ ਕਨੈਕਸ਼ਨ ਆ। ਬਾਅਦ ਵਾਲੇ 'ਚ ਇੰਨਾ ਤਾ ਵਾ ਤੇ ਮੋਟਰ ਤੇ ਹੁਣ ਵੱਡੀ ਹੈ, ਲੇਕਿਨ ਫਿਰ ਵੀ ਉਨਾਂ ਤੇ ਚੜਦਾ ਵਾ ਜੇ ਉਹ ਛੱਡਦੇ ਤੇ ਨਹੀਂ ਆਉਂਦਾ ਵਾ। ਉਹ ਬੰਦ ਕਰੇ ਫੇਰ ਹੀ ਆਉਂਦਾ ਵਾ। ਇਹੀ ਆ ਕਿ ਪਹਿਲਾਂ ਉਹਨਾਂ ਦੇ ਬੰਦ ਕਰਨ ਦੇ ਬਾਦ ਪਤਲਾ-ਪਤਲਾ ਓਂਦਾ ਸੀ। ਹੁਣ ਜੇ ਉਹ ਬੰਦ ਕਰਦੇ ਤੇ ਮੋ ਤਾਂ ਹੁੰਦਾ ਵਾ ਬਸ ਇੰਨਾ ਫ਼ਰਕ ਆ ਪਰ ਉਹ ਅਗਲੇ ਨੀ ਨਾ ਬੰਦ ਕਰਦੇ। ਗੱਲ ਤੇ ਹੱਜੇ ਗੱਲ ਹਜੇ ਵੀ ਉੱਥੇ ਹੀ ਹਟ ਗਈ ਏ ਮੇਰੀ ਆ ਕੇ। ਹਮ।
ਉਹਨਾ ਨੂੰ ਟੈਮ ਦੇਣਾ ਚਾਹੀਦਾ। ਇੰਨੀ ਦੇਰ ਤੁਸੀਂ ਚਲਾਓ ਇੰਨੀ ਦੇਰ ਆਪਾਂ ਵੀ ਚਲਾਉਣੀ ਆ। ਜਦੋਂ ਕੁੱਛ ਬੋਲੋਗੇ ਹੀਂ ਚੰਗੇ ਬਣਨ ਦੇ ਚੱਲਦੇ ਤੇ ਫੇਰ ਏਦਾਂ ਈ ਹੋਣਾ ਆ।